ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕੀ ਏ।
ਠੀਕ ਹੈ ਤੁਸੀਂ ਦੱਸੋ?
ਹਾਂਜੀ ਅਸੀਂ ਵੀ ਵਧੀਆ ਹੋਰ ਕੀ ਕਰਦੇ ਪੇ ਸੀਂ?
ਬਸ ਵਿਹਲੇ ਰੋਟੀ ਰੂਟੀ ਖਾਂਦੇ ਪੇ ਸੀਗੇ ਆ ਫੇਿਰ ਨਿਆਣੇ ਨਿਊਣੇ। ਜੋਲਾਮਨ ਹਾਂਜੀ
ਅੱਛਾ ਅੱਛਾ ਤੁਹਾਡੇ ਭੈਣ ਆਇ ਜੇ ਨਾ
ਹਾਂਜੀ ਹਾਂਜੀ ਸਿਸਟਰ ਆਏ ਹੋਏ, ਓਨਾਂ ਦੇ ਬੱਚੇ ਛੋੱਟੇ ਆ ਨਾ ਤਾਂ ਓ ਤਾੰਗ ਬੋ ਕਦੑਦੇ ਇਦਰ ਉਦਰ ਘੁੰਮਦੇ ਰੈਂਦੇ ਧੇਆਨ ਰਖਨਾ ਪੈਂਦਾ ਛੋਟੀ ਏਕ ਤਾ ਗੂੜੀਆ ਓਨਾਂ ਦੀ। ਓ ਡੇਗ ਡੁਗ ਨਾ ਜਾਵੇ ਤਾਂ ਧੇਆਨ ਰਖਨਾ ਪੈਂਦਾ।
ਹਾਂ ਐ ਤੇ ਹੈ ਹੁਨ ਬੱਚੇਆਂ ਦੀ ਛੁੱਟੀਆਂ ਵੀ ਬਸ ਖਤਮ ਈ ਹੋਨ ਵਾਲੀਆਂ ਨੇ।
ਹਾਂਜੀ ਓ ਤਾਂ ਬਸ ਹਫ਼ਤਾ ਈ ਰੈ ਗੇਆ।
ਹਾਂ ਹੋਰ ਸੁਨਾਓ ਕੰਮ ਕਾਰ ਠੀਕ ਚੱਲਦਾ ਪੇਆ?
ਹਾਂਜੀ ਹਾਂਜੀ ਕੰਮ ਕਾਰ ਵਧਿਆ ਬਿਲਕੁਲ।
ਅੱਛਾ ਤੇ ਮੈਂ ਤੁਹਾਨੂੰ ਕਿਹਾ ਸੀ ਪ੍ਰਾਈਜ਼ ਭੇਜਣਾ ਉਹਦੇ ਤੇ ਤੁਸੀਂ ਸੈਂਡ ਕੀਤਾ ਹੀ ਨਹੀਂ
ਅੱਛਾ ਉਹ ਪ੍ਰਾਈਜ਼ ਨਾ ਫੋਨ ਨੀ ਨਾ ਹੁੰਦਾ ਚਲੋ ਮੈਂ ਕੋਈ ਮੈਂ ਨਾ ਆਪ ਹੀ ਬਣਾਊਂਗੀ ਰਾਤ ਨੂੰ ਉਹਦਾ ਟੈਗ ਦਾ ਦੇਖ ਕੇ ਜ ਟੈਗ ਹੋਇਆ ਤਾਂ ਫ ਮੈਂ ਆਪ ਹੀ ਬਣਾ ਕੇ ਭੇਜ ਦਿੰਦੀ ਤੁਹਾਨੂੰ ਹੁਣੀ
ਠੀਕ ਹੈ ਠੀਕ ਹੈ
ਵੈਸੇ ਉਨੀ ਕੁ ਰੇਂਜ ਦੇ ਹੀ ਭੇਜੇ ਸੀਗੇ ਮੈਂ ਤੁਹਾਨੂੰ ਜ ਜਿੰਨੇ ਕੁ ਮਤਲਬ ਅ
ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਤੇ ਮੈਂ ਦੇਖੇ ਆ
ਹਾਂਜੀ ਹਾਂਜੀ ਉਹ ਵੀ ਉਨੇ ਕੁ ਰੇਂਜ ਹੀ ਹੋਣਾ ਆ ਉਹ ਜ਼ਿਆਦਾ ਨੀ ਹੋਣਾ ਹੋਰ ਰੋਟੀ ਖਾ ਲਈ ਤੁਸੀਂ
ਹਾਂਜੀ ਹਾਂਜੀ ਰੋਟੀ ਖਾ ਲਈ ਏ ਵਦੀਆ।
ਕੀ ਕੀ ਬਨਾਏਆ?
ਅਸੀ ਅੱਜ ਛੋਲਆਂ ਦੀ ਦਾਲ ਦੀ ਖਿਚੜੀ ਬਨਾਈ ਸੀ।
ਅੱਛਾ ਅੱਛਾ।
ਹਾਂ ਬੱਚੇ ਮਗਰ ਲੱਗੇ ਰੈ ਸੀ ਓ ਬਨਾਓ ਦਾਲ ਨਾ ਬਨਾਨਾ ਖਿਚੜੀ ਬਨਾ ਦੋ। ਮੈਂ ਕੇਆ ਚਲੋ ਖਿਚੜੀ ਬਨਾ ਲੈਨੇ ਆ ਜੋ ਬੱਚੇਆਂ ਨੇ ਖਾਣਾ ਓ ਬਨਾਨਾ ਏ। ਹੈਲੋ।
ਹਾਂਜੀ ਹਾਂਜੀ।
ਮੈਂ ਕਾ ਵਾਜ ਨੀ ਆ ਰੀ ਪਤਾ ਨੀ ਕਟ ਗੇਆ ਏ।
ਕੱਟ ਕੱਟ ਹੁੰਦੀ ਪੀ ਸੀ ਵਾਜ ਪੈਲੇ।
ਅੱਛਾ ਅੱਛਾ ਹੋਰ ਤੂਸੀ ਕੀ ਬਨਾਏਆ ਏ ਅੱਜ?
ਅਸੀ ਅੱਜ ਭਿੰਡੀਆਂ ਬਨਾਈਆਂ ਸੀ ਨਾਲ ਦਹੀਂ ਚ ਪਕੌੜੀਆਂ ਪਾਈਆਂ ਸੀਗੀਆਂ।
ਅੱਛਾ। ਹਾਂ ਕਿਸੇ ਵੇਲੇ ਦਿਲ ਕਰਦਾ ਏ ਕਿ ਸਬਜੀ ਵੀ ਖਾਈਏ।
ਹਾਂਜੀ ਹਾਂਜੀ।
ਸਾਡੇ ਤੇ ਬੱਚੇ ਸਬਜੀ ਖਾਂਦੇ ਨੀ ਨਾ ਓਨਾਂ ਨੂੰ ਤੇ ਬੱਸ ਏਈ ਰਾਜਮਾਂ ਚਾਵਲ ਕੜੀ ਚਾਵਲ ਛੋਲੇ ਚਾਵਲ ਬੱਸ ਏਹੀ ਚਾਹੀਦੇ ਆ।
ਅਸੀ ਵੀ ਬੋਤ ਟਾਈਮ ਬਾਦ ਬਨਾਈਆਂ ਭਿੰਡੀਆਂ ਨਈ ਤਾਂ ਕੱਲ ਪਰਸੋਂ ਚਾਵਲ ਹੀ ਬਨਾਏ ਸੀਗੇ। ਕਰੇਲੇ, ਹਾਂਜੀ। ਕੱਲ ਕਰੇਲੇ ਬਨਾਏ ਸੀ ਨਾਲ ਮੂੰਗੀ ਧੋਤੀ ਦਾਲ, ਹਾਂਜੀ ਗਰਮੀ ਬੋਹਤ ਆ। ਅੱਜ ਬੋਤ ਜਾਦਾ ਗਰਮੀ ਸੀਗੀ।
ਸਾਡੇ ਵੀ ਇੱਥੇ ਬੋਤ ਗਰਮੀ ਏ ਜੋ, ਬਸ ਗਰਮੀ ਦੇ ਕਾਰਨ ਨਾ ਹਂਜੀ ਮੱਨ ਵੀ ਨੀ ਕਰਦਾ ਕੁਛ ਖਾਨ ਪੀਨ ਤੇ
ਹਾਂਜੀ- ਹਾਂਜੀ ਓ ਤਾਂ ਹੈ।
ਦਾ ਰੋਟੀ ਵਗੈਰਾ
ਬਸ ਠ, ਠੰਡੀਆਂ ਚੀਜਾਂ ਖਾਈ ਜਾਓ, ਏਬੀ ਮਨ ਕਰਦਾ ਵਾ ਰੋਟੀ ਤਾ
ਪੀ-ਪੀ ਕੇ ਪੇਟ ਵੀ ਖਰਾਬ ਹੋ ਜਂਦੇ ਆ।
ਹਾਂਜੀ ਹਾਂਜੀ ਓ ਤਾ ਹੈ ਫੁੱਲ ਜਾਂਦਾ ਪੇਟ ਫੇਰ ਸਾਹ ਨੀ ਆਂਦਾ। ਜਾਦਾ ਪਾਨੀ ਪੀ-ਪੀ।
ਓਈ ਰੋਟੀ ਤੇ ਜੀਅ ਨੀ ਕਰਦਾ, ਪਾਨੀ ਦਿਲ ਕਰਦਾ ਪੀਅ ਜਾਓ।
ਹਾਂਜੀ-ਹਾਂਜੀ ਬਿਲਕੁਲ ਏਦਾਂ ਈ ਹੋਰ ਠਗ ਬਾਕੀ ਠੀਕ ਐ ਘਾਰ ਦੇ?
ਹਾਂਜੀ- ਹਾਂਜੀ ਸਬ ਵਦੀਆ ਸਬ ਠੀਕ।
ਓਕੇ- ਓਕੇ, ਤਾਡੇ
ਹੋਰ ਗਰਮੀ ਦੇ ਵਿੱਚ ਮੈਂ ਪੁੱਛਣਾ ਸੀ ਮੁਲਤਾਨੀ ਮਿੱਟੀ ਤੁਸੀਂ ਦੱਸਿਆ ਸੀ ਨਾ ਲਗਾਣੀ ਚਾਈਦੀ ਏ।
ਆ ਹਾਂਜੀ- ਹਾਂਜੀ।
ਤੇ ਓਦੇ ਵਿੱਚ ਚੰਦਨ ਪਾਊਡਰ ਵੀ ਮਿਕਸ ਕਰ ਸਕਦੇ ਆ?
ਚੰਦਨ ਪਾਊਡਰ ਹਾਂ ਵੈਸੇ ਕਰ ਸਕਦੇ ਉਹ ਵੀ ਨੁਸਖਾ ਤਾਂ ਮਤਲਬ ਘਰੇਲੂ ਹੀ ਆ ਉਹਦਾ ਕੋਈ ਸਾਈਡ ਇਫੈਕਟ ਹੈਨੀ ਕਰ ਸਕਦੇ ਆ ਉਹ ਵੀ ਅਸੀ।
ਹਾਂ ਮੈਂ ਕੇਆ ਚੱਲ ਮੈਂ ਓਨਾਂ ਕੋ ਪੁੱਛਾਂਗੀ, ਕਿ ਤੂਸੀ ਵੈਸੇ ਨਾਰੀਅਲ ਤੇਲ ਬੋਲੇਆ ਸੀ ਨਾ ਨਾਰੀਅਲ ਤੇਲ ਵਿਚ ਮਿਕਸ ਕਾਰ ਲੈਣਾ।
ਨਈ -ਨਈ ਮੁਲਤਾਨੀ ਮਿੱਟੀ ਚ ਤੂਸੀ ਅ, ਓ ਪਾ ਸਕਦੇ ਆਂ ਥੋੜਾ ਸੈ਼ਦ ਪਾ ਸਕਦੇ ਹਾਂ, ਤੇ ਗੁਲਾਬ ਜਲ।
ਅੱਛਾ-ਅੱਛਾ ਗੁਲਾਬ ਜਲ ਤੇ ਸ਼ੈਦ ਠੀਕ ਐ।
ਹਾਂਜੀ-ਹਾਂਜੀ ਏ ਮਿਕਸ ਕਰਕੇ ਲਗਾ ਸਕਦੇ, ਨਾਰੀਅਲ ਦਾ ਤੇਲ ਤਾਂ ਤਾਨੂੰ ਕੇ ਬੇਸਨ ਚ ਕੇਆ ਸੀਗਾ।
ਅੱਛਾ, ਵੇਸਨ ਚ ਨਾਰੀਅਲ ਦਾ ਤੇਲ ਮਿਕਸ ਕਰਕੇ।
ਇਕ ਚਮਚ ਦਹੀਂ ਦਾ ਪਾਨਾ, ਵੇਸਨ ਪਾਨਾ ਤੇ ਨਾਰੀਅਲ ਦਾ ਤੇਲ ਯਾ ਫੇਰ ਓ ਵੀਟਾਮੀਨ ਈ ਦੀ ਗੋਲੀ ਹੁੰਦੀ ਨਾ ਛੋਟੀ ਕੇੜੀ, ਉਹ-ਉਹ ਪਾ ਸਕਦੇ ਆ? ਗ੍ਰੀਨ ਕਲਰ ਦੇ ਜੇੜੀ, ਹਾਂਜੀ।
ਮੈਂ ਵੈਸੇ ਦਹੀਂ ਵਿੱਚ ਵੇਸਣ ਮਿਕਸ ਕਰਕੇ ਨਾ, ਉਹ ਥੋੜੀ ਜੀ ਚੂੰਡੀ ਹਲਦੀ ਪਾ ਕੇ ਵੈਸੇ ਮੈਂ ਓ ਵਾਲਾ ਲਗਾਇਆ ਸੀ। ਮੈਨੂੰ ਓਦੇ ਨਾਲ ਵੀ ਬੜਾ ਵਧੀਆ ਲੱਗਿਆ ਸੀ।
ਹਾਂਜੀ-ਹਾਂਜੀ ਓਵੀ ਸਹੀ ਆ ਵੈਸੇ, ਹਲਦੀ ਵੀ ਥੋੜ੍ਹੀ ਜੀ ਪਾ ਲਉ ਵੈਸੇ ਸਹੀ ਹੋ ਜਾਂਦਾ।
ਹਾਂ ਬਸ ਇੱਕ ਚ, ਇੱਕ ਚੂੰਡੀ ਜੀ ਪਾਈ ਸੀ।
ਹਾਂਜੀ ਉਹ ਤਾਂ ਥੋੜੀ ਪੈਨੀ ਕਿਉਂਕੇ ਫੇਸ ਫੇਰ ਸਾਰਾ ਯੈਲੋ- ਯੈਲੋ ਹੋ ਜਾਂਦਾ ਉਹਦੇ ਨਾਲ।
ਹਮ।
ਓਵੀ ਸਹੀ ਸੀ, ਚਲੋ ਇਹ ਵੀ ਟਰੀਟਮੈਂਟ ਕਰਕੇ ਵੇਖਾਂਗੇ ਵੇਸਨ, ਨਾਰੀਅਲ ਦਾ ਤੇਲ ਵੇਸਣ, ਨਾਰੀਅਲ ਦਾ ਤੇਲ ਹੋਰ
ਆ ਵੇਸਣ 'ਚ ਨਈਂ ਵੇਸ ਵੇ ਹਾਂਜੀ ਵੇਸਣ 'ਚ ਨਾਰੀਅਲ ਦਾ ਤੇਲ ਅਤੇ ਇੱਕ ਚਮਚ ਦਹੀਂ ਦਾ।
ਬਾਕੀ ਜੋ-ਜੋ ਚੀਜ਼ਾਂ ਅਵੇਲੇਬਲ ਆ ਉਹ ਪਾ ਸਕਦੇ ਆ। ਦ ਇੱਕ ਵਿਟਾਮਿਨ ਈ ਦੀ ਗੋਲੀ ਬਸ। ਜ਼ਰੂਰੀ ਨੀ ਆ ਬਾਕੀ ਜੋ- ਜੋ ਹੈਗਾ ਉਹ ਪਾ ਸਕਦੇ ਤੁਸੀਂ।
ਹਾਂਜੀ-ਹਾਂਜੀ ਠੀਕ ਆ, ਮੈਂ ਕਾ ਗਰਮੀ ਬਹੁਤ ਚੱਲ ਕਰਕੇ ਦੇਖਾਂਗੇ ਏਨੂੰ
ਹਾਂਜੀ-ਹਾਂਜੀ ਓਤਾਂ ਹੈ ਗਰਮੀ ਤਾਂ ਬਹੁਤ ਆਂ।
ਹੋਰ ਤੁਹਾਡੇ ਛੋਟੇ ਸਿਸਟਰ ਜਾਂਦੇ ਆ ਜੋਬ ਤੇ?
ਛੋਟੀ ਸਿਸਟਰ ਹਾਂਜੀ ਜਾਂਦੀ ਉਹੋ। ਉਹਦਾ ਨੌ ਵਜੇ ਦਾ ਟਾਈਮ ਹੋਇਆ, ਹੁਣ ਪਹਿਲੇ ਸੀਗਾ ਸਵੇਰ ਦਾ।
ਅੱਛਾ, ਅੱਛਾ ਹਾਂ ਉਹ ਟਾਈਮਿੰਗ ਬਹੁਤ ਜਲਦੀ ਸੀ। ਬੜੀ ਮੁਸ਼ਕਿਲ ਓ ਤੇ ਇੰਨੀ ਸਵੇਰੇ ਉੱਠਣਾ ਔਰ ਜਾਣਾ।
ਉਹੀ ਨਾ ਹੁਣ ਉਹਨਾਂ ਨੇ ਚੇਂਜ ਕੀਤਾ, ਨੌ ਵਜੇ ਤੋਂ ਛੇ ਵਜੇ ਤੱਕ
ਹੈਗਾ ਨਾ ਨੋ ਵਜੇ ਤਕ ਟਾਈਮ ਤੇ ਚਲੋ
ਹਾਂਜੀ, ਮੈਂ ਵੀ ਉਹੀ ਕਿਹਾ ਮੈਂ ਕਿਹਾ ਹੁਣ ਇਹੀ ਟੈਮ ਰੱਖਣ ਸਰਦੀਆਂ ਚ ਹੋਰ ਕਹਿ ਹੋਰ ਨਾ ਕਹਿ ਜਲਦੀ ਕਰ, ਜਲਦੀ ਕਰ
ਨਹੀਂ ਸਰ ਗਰਮੀਆਂ ਚ ਆ ਟਾਈਮਿੰਗ ਐ ਟਾਈਮਿੰਗ ਸਰਦੀਆਂ ਚ ਕਿਵੇਂ ਜਲਦੀ ਕਹਿ ਦੇਣਗੇ ਓ
ਉਹੀ ਨਾ ਨਹੀਂ ਨਹੀਂ ਸਰਦੀਆਂ ਚ ਜਿੱਦਾਂ ਪਹਿਲੇ, ਪਹਿਲੇ ਜਦੋਂ ਸ਼ੁਰੂ ਸ਼ੁਰੂ ਚ ਜਾਂਦੀ ਸੀਗੀ ਨਾ ਛੇ ਵਜੇ ਜਾ ਸੱਤ ਵਜੇ ਤਾਂ ਮੈਂ ਕਿਹਾ ਚੇਂਜ ਨਾ ਕਰ ਦੇਣ ਟਾਈਮਿੰਗ ਫੇਰ ਨਾ ਸਰਦੀਆਂ ਚ ਉਹੀ ਟਾਈਮਿੰਗ ਕਰ ਦੇਣ ਉਹਨਾਂ ਨੂੰ। ਇਹੀ ਰੱਖੋ ਟਾਈਮ ਨੌ ਵਜੇ ਜਾ ਦਸ ਵਜੇ ਤੱਕ।
ਹਾਂ ਇਹ ਵੀ ਗੱਲ ਠੀਕ ਐ। ਉਹੀ ਨਾ ਸਰਦੀਆਂ ਵਿੱਚ ਜਲਦੀ ਦਾ ਤਾਂ ਮਤਲਬ ਵੀ ਨਹੀਂ ਅਗਰ ਗਰਮੀਆਂ ਚ ਐਨੀ। ਸਰਦੀਆਂ ਵਿੱਚ ਪਤਾ ਕਿੰਨੀਆਂ ਚ ਮਤਲਬ ਕਿ ਦਿਨ ਵੀ ਇੰਨੀ ਲੇਟ ਹੁੰਦਾ ਚੜ੍ਹਦਾ ਏ।
ਉਹੀ ਨਾ ਉਹ ਤਾਂ ਸਵੇਰੇ ਦੀ ਠੰਡ ਵਿੱਚ ਬੰਦਾ ਦੂਜਾ ਬੰਦਾ ਵੀ ਉੱਠੇ ਨਾਲ।
ਹਾਂ, ਬੜਾ ਮੁਸ਼ਕਲ ਏ। ਮੈਨੂੰ ਤੇ ਮੈਂ ਤੁਹਾਡੇ ਘਰ ਆਈ ਆ ਮੈਨੂੰ ਤੇ ਉਹ ਵੀ ਟਾਈਮਿੰਗ ਨੀ ਸੀ ਸਹੀ ਲੱਗੀ ਹਜੇ ਕਿ ਗਰਮੀਆਂ ਨੇ
ਹਾਂਜੀ, ਹਾਂਜੀ ਚਲੋ ਸਵੇਰ ਦਾ ਤਾਂ ਹੁਣ ਮਤਲਬ ਮੰਨ ਲੈਣੇ ਆ ਗਰਮੀਆਂ ਮਤਲਬ ਠੰਡਾ, ਠੰਡਾ ਹੁੰਦਾ ਉੱਠੇਜਾਂਦਾ ਬੰਦਾ ਸਰਦੀਆਂ 'ਚ ਤਾਂ ਬਹੁਤ ਔਖਾ ਹੁੰਦਾ।
ਸਹੀ ਗੱਲ ਐ।
ਫੇਰ ਜੇ ਇਹੀ ਟਾਈਮ ਹੋਇਆ ਤਾਂ, ਫਿਰ ਮੈਂ ਕਹਿ ਮੈਂ ਮਤਲਬ ਕਹਿ ਦੂੰਗੀ ਫਿਰ ਨਾ ਜਾ ਹਨਾ ਹੋਰ ਕੀ ਆਪਣਾ ਵੀ ਤਾਂ ਦੇਖਣਾ ਬੰਦੇ ਨੇ
ਹਾਂ ਬਿਲਕੁਲ ਬਿਲਕੁਲ ਹੋਰ ਕੀ ਜੋਬ ਚੇਂਜ ਕਰ ਲਏ ਆਪਣੀ
ਹੋਰ ਹੋਰ
ਵੈਸੇ ਤਾਂ ਹੁਣੀ ਕਹਿੰਦੀ ਪਈ ਸੀ ਕਹਿੰਦੀ ਮੈਂ ਹੱਟ ਜਾਣਾ ਮੈਂ ਕਿਹਾ ਕੋਈ ਨੀ ਕਹਿ ਕੇ ਦੇਖ ਲੈ ਟੈਮ ਠੀਕ ਕਰ ਦੇਣ। ਕਰ ਤਾਂ ਦਿੱਤਾ ਹੁਣ ਬਾਕੀ ਵੇਖੋ।
ਹਾਂ, ਉਹੀ ਆਪਣੀ ਵੀ ਥੋੜ੍ਹੀ ਰੱਖੋ ਜ਼ਰੂਰੀ ਥੋੜ੍ਹੀ ਉਹਨਾਂ ਦੀ ਹਰ ਗੱਲ ਮੰਨਣੀ।
ਹਾਂਜੀ ਹਾਂਜੀ ਉਹੀ ਨਾ।
ਇੰਨੀ ਜਲਦੀ ਜਾਣਾ ਸੌਖਾ ਥੋੜ੍ਹੀ। ਛੇ ਵਜੇ ਉੱਥੇ ਡਿਊਟੀ ਦੇਣੀ ਕਮ ਸੇ ਕਮ ਘਰੋ ਬੰਦਾ ਸਾਢੇ ਪੰਜ ਪੌਣੇ ਛੇ ਜਾਏਗਾ ਤਾਂ ਹੀ ਛੇ ਵਜੇ ਉੱਥੇ ਪਹੁੰਚੇਗਾ ਔਰ ਘਰੋਂ ਦੇਖੋ ਨਾ ਪਹਿਲੇ ਉਹ ਉੱਠਣਾ ਏ ਨਹਾਣਾ ਧੋਣਾ ਤਿਆਰ ਹੋਣਾ। ਚਲੋ ਟਿਫਨ ਤੇ ਮੰਮੀ ਬਣਾ ਦਿੰਦੇ ਆ ਤੇ ਫੇਰ ਵੀ ਇੱਕ ਘੰਟਾ ਪਹਿਲੇ ਤੇ ਬੰਦਾ ਉੱਠਦਾ ਹੀ ਏ ਨਾ।
ਹਾਂਜੀ ਹਾਂਜੀ ਉਹ ਤਾਂ ਹੈ।
ਬੜਾ ਮੁਸ਼ਕਿਲ ਏ ਹੋਰ ਮੰਮੀ ਪਾਪਾ ਠੀਕ ਨੇ।
ਹੋਰ ਹੋਰ ਸਾਰੇ ਵਧੀਆ।
ਹੋਰ ਵੱਡੇ ਸਿਸਟਰ ਠੀਕ ਨੇ।
ਉਹ ਵੀ ਠੀਕ ਐ ਹਾਂਜੀ। ਬਸ ਚੱਲ ਜਾਣਾ ਓਨਾਂ ਨੇ ਦੋ ਤਿੰਨ ਦਿਨ ਰਹਿਣਾ ਹੋਰ
ਆ ਹੋਰ ਕੀ ਉਹ ਤੇ ਹੈ ਹੀ ਜਿਹੜਾ ਰਹਿਣ ਆਇਆ ਉਹਨੇ ਫੇਰ ਘਰ ਤੇ ਜਾਣਾ ਹੀ ਹੈ।
ਹੋਰ ਹੋਰ
ਹੁਣ ਤੇ ਵੈਸੇ ਵੀ ਪੇਕੇ ਰਹਿਣ ਦਾ ਸਿਸਟਮ ਉਹ ਵਾਲਾ ਖ਼ਤਮ ਹੋ ਗਿਆ ਪਹਿਲੇ ਵਾਲਾ।
ਹੁਣ ਹਾਂਜੀ ਉਹ ਤਾਂ ਹੈ।
ਕੀ ਪਹਿਲਾਂ ਲੇਡੀਜ਼ ਮਿਲਦਿਆ ਹੁੰਦੀਆਂ ਸੀ ਨਾ ਜਦੋ ਛੁੱਟੀਆਂ ਹੁੰਦੀਆਂ ਸੀ। ਪੰਦਰਾਂ ਦਿਨ ਵੀਹ ਦਿਨ।
ਜਦੋਂ ਛੁੱਟੀਆਂ ਹੋਣੀੀਆਂ ਉਦੋਂ ਆਏਣਾ ਪਰ ਹੁਣ ਤਾਂ ਦੋ ਦਿਨ ਰਹਿਣੇ ਵੀ ਔਖੇ ਔਹ ਚੇਂਜ ਆ ਗਿਆ ਹਾਂ ਹੂੰ ਔਹੀ ਨਾ। ਹੁਣ ਜ਼ਮਾਨਾ ਹੈ ਹੀ ਨਹੀ ਕਿਸੇ ਦੇ ਘਰ ਇਨੀ ਦੇਰ ਰਹਿਣ ਦਾ ਚਾਹੇ ਕੋਈ ਵੀ ਹੋਵੇ।
ਗੱਲ। ਸਹੀ ਗੱਲ ਹੈ ਪਤਾ ਆਪਣਾ ਘਰ ਵੀ ਅਗਰ ਅਸੀਂ ਛੱਡ ਕੇ ਜਾਂਦੇ ਹਾਂ ਤੇ ਪਿੱਛੋਂ ਵੀ ਤੇ ਸਾਰਾ ਡਿਸਟਰਬ ਹੋ ਜਾਂਦਾ ਨਾ।
ਹਾਂਜੀ ਔਹੀ ਨਾ। ਦੋ ਦਿਨ ਤੋਂ ਦੋ ਦਿਨ ਤੋਂ ਜਿਆਦਾ ਬੰਦਾ ਰਹਿ ਲੈਂਦਾ ਫੇਰ ਔਖਾ ਹੋ ਜਾਂਦਾ ਪਿੱਛੇ ਸੇ।
ਹੋਰ ਕੀ ਹੋਰ ਕੀ ਬਿਲਕੁਲ। ਚਲੋ ਕਰਦੇ ਰਿਆ ਕਰੋ ਸਾਨੂੰ ਏਦਾਂ ਈ ਕੋਲ ਮੈਂ ਵੀ ਕਰਾਂਗੀ ਤੁਸੀਂ ਤਾਂ ਭੁੱਲ ਜਾਂਦੇ ਓ ਸਾਨੂੰ ਕਰਦੇ ਈ ਨੀ।
ਨਈ ਨਈ ਓ ਥੋੜਾ ਗੈਸਟ ਆਏ ਹੋਏ ਸੀਗੇ ਤਾਂ ਕਰਕੇ ਨਈ ਤਾਂ ਓਦਾਂ ਤਾਂ ਤਾਂਨੂੰ ਪਤਾ ਕਰ ਈ ਰੀਦਾ।
ਹਾਂ ਚਲੋ ਠੀਕ ਐ ਓਕੇ ਜੀ।
ਟੱਬੇ